ਹਾਂਜੀ ਕੀ ਹਾਲ ਚਾਲ ਐ? ਬਸ ਠੀਕ ਹੋਰ ਕੀ ਕਰਦੇ ਬਣ ਗਿਆ,
ਟੈਸਟ ਕਰਵਾ ਪਤਾ ਲੱਗ ਜਾਂਦਾ ਕੀ ਹਾਂਜੀ-ਹਾਂਜੀ ਨਹੀਂ ਵੀ, ਹਾਂਜੀ?
ਆਇਆ ਹੋਇਆ?
ਨਹੀਂ, ਮੈਂ ਮਾਰ ਆਈ।
ਅੱਛਾ-ਅੱਛਾ, ਮਾਰਕੀਟ ਓ?
ਮੈਂ ਬਾਹਰ ਆਈ ਹੋਈ ਸੀ।
ਠੀਕ, ਠੀਕ, ਠੀਕ।
ਮੰਮੀ ਨਾਲ ਆਈ ਸੀ, ਨਾ।
ਅੱਛਾ-ਅੱਛਾ, ਮਾਰਕੀਟ ਆਏ ਸੀ, ਬਜ਼ਾਰ?
ਹਾਂਜੀ, ਹਾਂਜੀ-ਹਾਂਜੀ।
ਠੀਕ ਹੈ, ਠੀਕ ਹੈ, ਸ਼ੋਪਿੰਗ ਕਰਦੇ ਪਏ?
ਨਹੀਂ ਸ਼ੋਪਿੰਗ ਕਾਦੀ ਕਰਨੀ, ਮੰਮੀ ਵਲ ਆਈ ਸੀਗੀ।
ਅੱਛਾ, ਪੇਕੇ ਆਏ ਓ?
ਹਾਂ।
ਠੀਕ ਏ, ਠੀਕ ਆ ਵਧੀਆ-ਵਧੀਆ, ਹੋਰ ਹੋਗਿਆ ਬੱਚਿਆਂ ਦਾ ਕੰਮ-ਕੁਮ?
ਆ, ਹੋਗਿਆ।
ਅੱਛਾ, ਖਾਲਿਆ ਖਾਨਾ ਵਗੈਰਾ?
ਹੂੰ।
ਠੀਕ।
ਹੂੰ।
ਕੀ ਖਾਲਿਆ ਅੱਜ? ਸਵੇਰੇ ਆਏ, ਸਵੇਰੇ ਕੇ
ਨਹੀਂ, ਥੋੜੀ ਦੇਰ ਹੀ ਹੋਈ ਮੈਂ।
ਅੱਛਾ, ਠੀਕ ਐ, ਠੀਕ ਹੈ।
ਹੂੰ।
ਇੱਥੇ ਤਾਂ ਫ੍ਰੀ ਰਹਿਣਾ, ਇੱਥੇ ਕੰਮ ਕਰਨਾ ਕੋਈ।
ਨਹੀਂ, ਹੁਣੇ ਚਲ ਜਾਣਾ ਮੈਂ। ਬੱਚੇ ਨੀ ਨਾ ਲੈਕੇ ਆਈ। ਬੱਚੀ ਨੀ ਨਾ ਲੈਕੇ ਆਈ ਸੀ ਹਾਂ, ਉਹ ਕੰਮ ਗਾ ਸੀ ਨਾ ਥੋੜਾ ਤੇ
ਠੀਕ, ਵਧੀਆ।
ਇਹ ਬੱਚੇ ਨਾਲ ਈ ਏ, ਉਹਨਾਂ ਦੇ।
ਹਾਂ, ਵਧੀਆ ਚਲੋ, ਨਾਲੇ ਇਕੱਲੇ ਬੰਦਾ ਫਟਾਫਟ ਹੋ ਆਂਦਾ, ਬੱਚੇ ਫਿਰ ਜਿੱਦ ਕਰਦੇ। ਕਦੀ ਐ ਲੈਣਾ, ਉਹ ਲੈਣਾ।
ਓਈ ਨਾ, ਮੁੜਕੇ ਉਹਦਾ ਛੇਤੀ ਜਾਣ ਤੇ ਦਿਲ ਨੀ ਕਰਦਾ।
ਅੱਛਾ, ਬੱਚੇ ਹੋਣੇ ਨਾ ਇੱਥੇ ਖੇਡਣ ਵਾਲੇ ਨਾਲ?
ਭਰਾ ਦੀ ਕੁੜੀ।
ਹਾਂ, ਉਹਦੇ ਨਾਲ ਹੀ ਖੇਡਦੀ-ਖੁਡਦੀ ਹੋਣੀ ਨਾ, ਬੱਚਿਆਂ ਨੂੰ ਬੱਚਿਆਂ ਦਾ ਹੈਗਾ।
ਹੂੰ।
ਉਹਦੇ ਕਰਕੇ ਹੋਏ, ਬਸ-ਬਸ ਵਧੀਆ, ਮੈਂ ਵੀ ਹੁਣੇ ਫ੍ਰੀ ਹੋਈ ਮੈਂ ਮੈਂ ਕਿਹਾ ਚਲੋ ਕਰ ਰਹੇ ਕਾਲ, ਕੀਤੀ ਏ ਸਵੇਰੇ ਤੋਂ ਮੈਂ ਕਿਆ ਚਲੋ ਫ੍ਰੀ ਪੁੱਛਾਂ, ਹੋਗੇ ਕਿ ਨਹੀਂ?
ਹੂੰ।
ਉਹ ਵਿੱਚ, ਹੋ ਜਾਂਦੇ ਨੇ ਪਹਿਲੇ ਵੀ ਕੀਤਾ ਤੇ ਇੱਕ ਵਾਰੀ ਤੂੰ ਕੋਈ ਚੁੱਕਦਾ, ਚੁੱਕਿਆ ਨਹੀਂ
ਨਹੀਂ-ਨਹੀਂ, ਉਹ ਜੌਇਨ ਹੋਗੀ ਸੀ, ਚੁੱਕੀ ਨਹੀਂ ਗਈ।
ਅੱਛਾ।
ਹਾਂ।
ਹੋਰ ਵੀ ਕਿਸੇ ਨਾਲ ਆਏ।
ਹਾਂਜੀ।
ਜੁਆਇੰਟ ਕਾਲ ਵੀ ਹੋ ਜਾਂਦੀ ਹੈ ਇਹਦੇ ਵਿੱਚ।
ਨਹੀਂ ਨਹੀਂ ਨਹੀਂ ਨਹੀਂ ਇਹਦੀ ਗੱਲ ਨਹੀਂ ਕਰਨੀ ਹੋਰ ਕੋਈ ਗੱਲ ਕਰੋ ਨਾ।
ਠੀਕ ਠੀਕ ਠੀਕ ਬਸ ਬਸ ਵਧੀਆ। ਹੋਰ ਬਜ਼ਾਰ ਚ ਗਏ ਕਿ ਨਹੀਂ ਕੁਛ ਨਹੀਂ ਲੈਣ ਨਹੀਂ ਗਏ।
ਨਹੀਂ ਹਜੇ ਤੱਕ ਤੇ ਨਹੀਂ ਗਈ ਬਹੁਤ ਜ਼ਿਆਦਾ।
ਹਾਂ ਜਾਂਦੀ ਇੱਥੇ ਵੀ ਲਾਈਟ ਕਿ ਠੀਕ ਏ।
ਜਾਂਦੀ ਜਾਂਦੀ ਜਾਂਦੀ ਹੈ।
ਸਾਡੇ ਤਾਂ ਲਾਈਟ ਘਟਦੀ ਬੜੀ ਪਈ ਏ।
ਹਾਂ, ਹਾਂ।
ਬਹੁਤ ਘਟਦੀ ਪਈ ਲਾਈਟ ਨਾ ਕਦੀ ਏ ਸੀ ਚਲਾਓ।
ਵੋਲਟੇਜ ਵੋਲਟੇਜ ਕਟਦੀ ਵਧਦੀ ਪਈ ਨਾ।
ਹਾਂ ਏਸੀ ਬੰਦ ਹੋ ਜਾਂਦਾ। ਸਮਝ ਨਹੀਂ ਆਈ ਸਕੋ ਕਹਿ ਰਹੇ ਕਿਤੇ ਵੀ ਨੀ ਕਹਿੰਦੇ ਲਾਈਟ ਕੱਟਦੀ ਪਈ ਸਾਡੇ ਹੀ ਕੱਟਦੀ ਪਈ ਏ। ਅੱਛਾ ਇੱਧਰ ਵੀ ਕੱਟਦੀ ਏ।
ਹਾਂ।
ਬੱਦਲ ਬਣਦਾ ਪਿਆ ਸ਼ਾਇਦ ਬਾਰਿਸ਼ ਵੀ ਆਜੇ ਅੱਜ ਵੈਸੇ ਕਹਿੰਦੇ ਆ ਹਨੇਰੀ ਦਾ ਹੈਗਾ।
ਕੀ ਪਤਾ ਹੋਵੇ। ਹਜੇ ਤੇ ਹਜੇ ਫਿਲਹਾਲ ਤਾਂ ਬੜੀ ਗਰਮੀ ਏ।
ਪਹਿਲੇ ਬਾਹਰ ਨਹੀਂ ਸਾਡੇ ਇੱਥੇ ਬੱਦਲ ਹੁੰਦਾ ਪਿਆ। ਬੱਦਲ ਬਣਦਾ ਪਿਆ ਕਦੀ ਧੁੱਪ ਚੜ੍ਹਦੀ ਪਈ ਹੈ। ਉਹ ਹੀ ਕਹਿੰਦੇ। ਹਨੇਰੀ ਦਾ ਹੈਗਾ ਮੈਂ ਕਿਹਾ ਪਹਿਲੇ ਹਨੇਰੀ ਤੋਂ ਨਾ ਪਹਿਲੇ ਬਾਰਿਸ਼ ਆ ਗਏ। ਕਿਉਂਕਿ ਹਨੇਰੀ ਬੜਾ ਗੰਦ ਪਾਉਂਦੀ।
ਉਹ ਤੇ ਹੈ ਹੀ ਹੈ ਬੜਾ ਮਿੱਟੀ ਕੱਟਾ।
ਹਾਂ ਉਹਦੇ ਕਰਕੇ ਨਾ।
ਹਮ।
ਆਟੋ ਤੇ ਆਏ ਆਟੋ ਤੇ। ਅੱਛਾ-ਅੱਛਾ ਠੀਕ ਹੈ ਠੀਕ ਹੈ। ਵਧੀਆ ਵਧੀਆ ਬਾਜ਼ਾਰ 'ਚ ਤਾਂ ਬਹੁਤ ਗਰਮੀ ਹੋਣੀ ਹੈ ਇਸ ਵੇਲੇ।
ਆਟੋ ਵਾਲੇ ਨੇ ਉੱਥੇ ਲਾ ਦੇਣਾ ਸੀ ਕਿੰਨੀ ਪਿੱਛੇ ਮੁੜ ਕੇ ਤੁਰ ਕੇ ਆਣਾ ਪੈਣਾ ਸੀਂ ਮੈਨੂੰ।
ਅੱਛਾ ਅੰਦਰ ਆਣਾ ਪੈਂਦਾ ਹੋਣਾ ਨਾ।
ਹਾਂ ਤੇ ਰਿਕਸ਼ੇ ਨੇ ਹੈਗਾ ਕਿ ਬਿਲਕੁਲ ਘਰ ਦੇ ਬਾਹਰ ਲਾ ਦੇਣਾ ਸੀ।
ਜਿਹੜੇ ਨੀ ਆਏ ਜਿਹੜੇ ਈ ਰਿਕਸ਼ਾ। ਉਹ ਵਧੀਆ ਹੈਗੇ ਹੈ ਉਹ ਪੈਸੇ ਵੀ ਜਾਇਜ਼ ਹੀ ਲੈਂਦੇ ਹੈ।
ਹਾਂ ਸਹੀ ਗੱਲ ਆ।
ਲੇਡੀਜ਼ ਵੀ ਚਲਾ ਰਹੀਆਂ ਨਾ ਅੱਜ ਕੱਲ੍ਹ।
ਹਮ ਅਜ ਕਲ ਲੇਡੀ ਵੀ ਚਲਾਨ ਗਿਆ ਉਹ ਵੇਖੀ ਨੀ ਮੂਵੀ। ਟੀ ਵੀੀ ਤੇ ਵੀਡੀਓ ਆਈ ਸੀ ਦੋਵੇਂ ਲੜ ਪਈਆਂ ਆਪਸ ਚ। ਉਹ ਜੀ ਈ ਰਿਕਸ਼ਾ ਵਾਲੀ ਜਨਾਨੀ ਆ ਦੋਵਾਂ ਨੇ ਇੱਕ ਦੂਜੇ ਦੇ ਵਾਲ ਪੁੱਟ ਸਡੇ।
ਅੱਛਾ-ਅੱਛਾ ਉਹ। ਉਹ ਹੀ ਰਿਕਸ਼ੇ ਵਾਲੀਆਂ ਹੀ ਸੀ ਬੱਸ ਸਟੈਂਡ ਜਿਹੜਾ ਹੋਇਆ ਸੀ।
ਆਹ-ਆਹ।
ਓ ਕੈੰਦੀ ਤੈਨੂੰ ਤੇਰੇ ਕਰ ਵਾਲੇ ਨੇ ਛੱਡਿਆ ਹੋਯਾ।
ਹੋਰ ਰਿਕਸ਼ਾ ਹੋਰ ਕੀ ਇ ਰਿਕਸ਼ੇ ਵਾਲੀ ਹੀ ਨਾ
ਅੱਛਾ।
ਹਾਂ।
ਕੈੰਦੀ ਤੈਨੂੰ ਤੇਰੇ ਕਰ ਵਾਲੇ ਨੇ ਛਡਿਆ ਤਾਈਓ ਤੂੰ ਇਫ
ਹੂੰ ਹਾਂ ਵਈ ਗੱਲ ਐ।
ਬੜਾ ਲੜੀਆਂ ਹੀ ਝੁੰਡਾ ਪੂਟੀ ਇੱਕ-ਦੂਜੇ ਦੇ ਵਾਲ। ਵਾਲ ਫੜੇ ਬੰਦੇ ਵੀਡੀਓ ਬਣਾਣ ਡੇ ਓ ਛਡਾਣ ਥੋੜ੍ਹਾ ਡੇ ਓਨਾਂ ਨੂੰ।
ਛੁਡਾਂਦੇ ਥੋੜ੍ਹੀ ਐ, ਐ ਏਦਾਂ ਕਰਦੇ ਐ‌।
ਓ ਲੋਖੀ ਵੀਡੀਓ ਬਣਾਣ ਡਏ ਹੀ ਓਨਾਂ ਦੀ।
ਹਾਂ।
ਏਦੇ ਵਿੱਚ
ਹੁਣ ਐਥੇ ਈ ਪਿਛਲੀ ਵਾਰੀ ਵੀ ਜੇੜਾ ਸ਼੍ਰੀ ਪੁਰੇ ਸੀਨ ਹੋਇਆ ਸੀਗਾ ਤੇ ਓਦੋਂ ਵੀ ਓ ਓਨਾਂ ਨੇ ਕੁਛ ਕੀਤਾ ਥੋੜ੍ਹੀ ਸੀ ਤੇ ਵੀਡੀਓ ਬਣਾਣ ਲੱਗ ਪੇ ਸੀ।
ਕਲੀ ਜੇੜੀ
ਹਾਂ ਓ ਵੀਡੀਓ ਬਣਾਣ ਲੱਗ ਪੈਂਦੇ ਐ
ਓਈ ਨਾ। ਐਵੀ ਸੀਸੀ ਕੈਮਰੇ ਚ ਆਯਾ ਬੀ ਪਰ ਕਿਸੇ ਦੀ ਹਿੰਮਤ ਨੀ ਹੋਈ ਬਾਹਰ ਨਿਕਲ ਕੇ ਫੜਨ ਦੀ।
ਹਾਂ।
ਏ ਤਾਂ ਚਲੋ ਬੰਦਾ ਬਸ ਫੇਰ ਹਾਰ ਜਾਂਦਾ ਨਾ।
ਏ ਅਜੇ
ਮੈਂ ਤੇ ਅੱਜ ਪਰਾਂਠੇ ਈ ਬਣਾਏ ਸੀ ਸਬਜ਼ੀ ਪਈ ਹੀ ਅਰਬੀ-ਬੈਗਣ ਦੀ।
ਅੱਛਾ-ਅੱਛਾ।
ਕੈ ਰੇ ਕੁਛ ਬਣਾ ਲੈ ਜਾਣਾ ਹੀ ਬਾਬਾ ਬੁੱਢਾ ਸਾਬ ਓ ਬਸ ਸਲਾ ਬਣਾਣ ਡੇ ਇੱਕ-ਦੂਜੇ ਨਾਲ। ਜਦੋਂ ਬਣਾ ਲੋ ਨਾ ਕਿਸੇ ਦੇ ਨਾਲ ਬਾਬਾ ਬੁੱਡਾ ਸਾਹਿਬ ਅੱਛਾ-ਅੱਛਾ। ਬਾਬਾ ਬੁਡਾ ਸਾਬ ਓ ਤੇ ਓ
ਕਿੰਨ ਦਿਨ ਹੋਗੇ ਕੈਂਦੇ ਮੈਂ ਕਲ ਛੁਟ ਛੁਟਿਆ ਈ ਆ ਇੱਕ ਦਿਨ ਬਾਬਾ ਬੁੱਢੇ ਲੈ ਜੋ ਬੜਾ ਜੀ ਕਰਨ ਡੇਆ ਵਾ।
ਹਾਂ ਆਜੈ ਐਧਰੋਂ ਲੈ ਜਾਂਣੇ ਆ ਹੈਨਾ ਬਾਏ ਕਾਰ ਜਾਣਾ ਕੇ ਬਸ ਹਾਂਜੀ ਕਾਰ ਈ ਕਾਰ
ਅੱਛਾ-ਅੱਛਾ ਠੀਕ ਐ।
ਕੈਣ ਡੀ ਮੈਂ ਕਿਹਾ ਚਲੋ ਓਨਾਂ ਨੂੰ ਨਾਲ ਸਾਹਮਣੇ ਕੇਹਾ ਬੱਚੇ ਆਂਦੇ ਨਾ ਗੁੜੀਆ ਤੇ ਓ ਕੇਹਾ ਹੀ ਓਨਾਂ ਨੂੰ ਤੇ ਓ ਪਤਾ ਨੀ ਕੈੰਦੇ ਦਾਦੀ ਓ ਗਈ ਬਜ਼ਾਰ ਕੀਤੇ
ਹੂੰ-ਹੂੰ।
ਓਦੇ ਕਰਕੇ ਮੈਂ ਕੇਆ ਚਲੋ ਹੋ ਆਾਣੇ ਆ ਮੌਸਮ ਵੀ ਠੀਕ ਐ। ਥੋੜ੍ਹਾ ਜੇਹਾ ਕਦੀ ਧੁੱਪ ਕਦੀ ਓ ਹੋਣ ਡੀ ਨਾਲੇ ਗੱਡੀ ਚ ਨੀ ਪਤਾ ਚੱਲਦਾ ਏਸੀ ਚੱਲਦਾ ਹੋਵੇ ਤੇ ਵਿੱਚ ਹਾਂ ਸਈ ਗੱਲ ਐ-
ਸਗੋਂ ਮਿੰਟ ਚ ਪੋਂਚ ਵੀ ਜਾਇਦਾ ਯਾਰ ਆਪਣੀ ਗੱਡੀ ਹੋਵੇ ਨਾ ਫੇਰ ਨੀ ਇੰਨਾ ਮਹਿਸੂਸ ਹੁੰਦਾ।
ਏੱਧਰੋਂ ਤੇ ਜਾਦਾ ਨੇੜੇ ਹੁੰਦਾ ਸੀ ਇਸਲਾਮਾਬਾਦੋ ਨਾ ਓਧਰੋਂ ਦੀ ਵਿੱਚੋਂ-ਵਿੱਚੋਂ ਚੱਲ ਜਾਂਦੇ ਹੀ।
ਹੂੰ।
ਏਧਰੋਂ ਹੋ ਜਾਂਦਾ ਥੋੜਾ
ਠੀਕ ਆ ਹੋਰ ਬੱਚੇ ਕੀ ਕਰਦੇ ਪਏ ਗਏ ੳਹ ਟਿਊਸ਼ਨ ਤੇ ਗਿਆ ਮੁੰਡਾ,
ਤੇ ਸੁੱਤੇ ਉਹ ਉਹਨੂੰ ਲੈਏ ਆ ਲੈਏ ੳਹਨੂੰ ਲੇ ਆਏ ਪੜ ਆਯਾ ਕਾਕਾ ਹਾ ੳਹਨੂੰ ਹੁਣ ਕਹਿਣ ਢਈ ਤਿਆਰ ਹੋ ਜਾਣਾ ਤੇ
ਅੱਛਾ ਅੱਛਾ ਅੱਛਾ
ਤਿੰਨ ਕੁ ਜਣੇ ਹੈਗੇ ਉਹ ਦੋ ਜਣੇ ਐ ਦੱਸੀ ਆ, ਇਹਨਾਂ ਨੇ ਸਗੋਂ ਗੱਡੀ ਸਵੇਰ ਦੀ ਕੱਢਕੇ ਅੱਗੇ ਲਾਈ ਆ।
ਅੱਛਾ, ਉਦਮੀ ਏ ਨਾ ਉਹ।
ਹਾਂ, ਨਹੀਂ ਚੱਲ-ਚਲ ਜਾਈਦਾ ਗੋਲਡਨ ਟੈਂਪਲ ਚੱਲ ਜੇ ਬੰਦਾ, ਉੱਧਰ-ਉੱਧਰ ਚੱਲ ਜਵੇ।
ਹਾਂ, ਅਂ
ਸੰਡੇ ਤੇ ਹੁੰਦਾ ਟਾਈਮ, ਰਾਤੀ ਵੈਹੇ ਜਿਆਦਾ ਮਜ਼ਾ ਆਂਦਾ ਸ਼ਾਮੀ ਵੇਲੇ।
ਹੂੰ, ਹੂੰ
ਹੋਰ, ਉਹ ਆਂਦੇ ਇੱਧਰ, ਕਾਰਪਰੇਸ਼ਨ ਵਾਲੇ ਆਂਦੇ ਸਫ਼ਾਈ-ਸਫੁਈ ਵਾਲੇ?
ਹਾਂ
ਸਫ਼ਾਈ-ਸਫੁਈ ਵਾਲੇ ਆਂਦੇ, ਕਾਰਪਰੇਸ਼ਨ ਵਾਲੇ।
ਹਾਂ, ਆਂਦੇ।
ਅੱਛਾ-ਅੱਛਾ, ਗੱਡੀਆਂ ਆਂਦੀਆ, ਗੱਡੀਆਂ।
ਹੂੰ
ਠੀਕ ਐ, ਠੀਕ ਐ। ਤੁਸੀਂ ਜਾਣਾ ਹੋਵੇ ਤੇ ਉਧਰ ਲੋਕਲ ਈ ਕਰਦੇ ਸ਼ੌਪਿੰਗ ਵਗੈਰਾ, ਕਿ ਦੂਰ ਜਾਂਦੇ ਕਿਤੇ।
ਹਾਂਜੀ?
ਮੈ ਕਿਆ, ਸ਼ੋਪਿੰਗ ਕਰਨੀ ਹੋਵੇ ਲਾਗੇ ਈ ਕਰਦੇ, ਕਿ ਦੂਰ ਜਾਂਦੇ ਕਿਤੇ?
ਨਹੀ, ਦੂਰ ਕਿਥੇ ਜਾਣਾ ਲੋਕਲ ਵੀ ਕਰ ਲੈਂਨੇ ਆ
ਹੂੰ-ਹੂੰ, ਹੂੰ, ਠੀਕ, ਠੀਕ ਐ। ਕਰ ਲੈਣਾ ਚਾਹੀਦਾ ਕੋਈ ਕੰਮ, ਕੋਈ ਜੋਬ-ਜੁਬ
ਹੈਂ।
ਹਾਂ ਘਰ 'ਚ ਵੀ ਚਲੋ, ਕੋਈ ਨਾ ਕੋਈ ਕੰਮ ਸ਼ੁਰੂ ਕਰਨਾ ਚਾਹੀਦਾ।
ਹੂੰ, ਤੁਹਾਨੂੰ ਕਹਿੰਨੀ ਤੇ ਪਈਆਂ, ਕਰੋ ਤੁਹੀ।
ਹਾਂ
ਮੈਂ ਛੱਡ ਕੇ ਜਾਵਾਂ ਆਪਣੀ ਕੁੜੀ ਨੂੰ।
ਹਾਂ, ਓਹੀ ਕਰਦੇ ਆਂ, ਕਰਲੈ ਨਾ ਮੈਂ, ਦੋ ਚਾਰ ਪਾਸੇ ਗੇ, ਓ ਲਾ ਦੇਣਾ, ਨਾਲ ਇੱਕ ਹੋਰ ਲੇਡੀਜ਼ ਰਲਾਕੇ ਨਾ
ਹਾਂ
ਤੇ ਚਲੋ ਬੰਦਾ ਕਰ ਲੈਂਦਾ, ਇੱਕ ਜਣਾ ਖਾਣਾ ਬਣਾ ਲਵੇ। ਬੱਚਿਆਂ ਦਾ ਖਾਣ-ਪੀਣ ਦਾ ਸਮਾਨ।
ਹੋਰ?
ਖਾਣਾ ਕੀ ਹੁੰਦਾ ਇਹਨਾਂ ਨੇ, ਮੈਗੀ ਬਣਾਦੋ, ਦਲੀਆ ਬਣਾਦੋ।
ਪਾਸਤਾ ਬਣਾਦੋ, ਅੱਜ-ਕਲ ਏਹੋ ਈ ਚੀਜ਼ਾਂ, ਹਨਾ। ਆਂ, ਡਾਂਸ ਕਰਾਲੋ, ਖੇਡਣ ਵਾਸਤੇ ਫਿਰ ਤਿਆਰ ਰਹਿੰਦੇ ਕੁਛ ਨਾ ਕੁਛ, ਅਗਰ ਪਾਣੀ ਬਣਾਓ, ਨਿੰਬੂ ਪਾਣੀ ਬਣਾਇਆ ਤੇ ਕਹਿੰਦੀ, ਇਹ ਤੇ ਬੜਾ ਹੀ ਯੰਮੀ ਬਣਿਆ, ਇਹ ਤੇ ਲੋਹਰੀ ਜੀਰੇ ਵਰਗਾ ਬਣਿਆ।
ਚਲੋ, ਹੀ-ਹੀ
ਕਾਲਾ ਨਮਕ ਪਾਇਆ ਹੀ ਨਾ। ਇਹਨੂੰ ਲੱਗਾ ਕਿ, ਏਹ ਵਾਲਾ ਲੋਹਰੀ ਜੀਰੇ ਵਰਗਾ। ਨਿੰਬੂ ਪਾਣੀ ਬਣ ਗਿਆ ਅੱਜ ਅਤੇ ਪੀਤਾ, ਉਹ ਤੇ ਉਹਦੇ। ਨਹਾ, ਨੁਕੇ ਕੇ ਸਵੇਰੇ ਮੰਦਰ ਗੇ ਆਂ। ਹੋ ਤੇ ਰਿਹਾ ਵੈਸੇ ਬੱਦਲ, ਆ ਜਾਵੇ ਬਾਰਿਸ਼ ਤੇ ਵਧੀਆ। ਵੈਸ ਸ਼ੁਰੂ ਹੋ ਜਾਂਦੀ। ਆਂ ਬਾਰਿਸ਼ਾਂ, ਐਤਕੀ ਸ਼ੁਰੂ ਹੋਇਆ ਣੀ ਜਲਦੀ। ਪੰਦਰਾਂ ਜੂਨ ਤੋਂ ਕਹਿੰਦੇ ਹੁੰਦੇ, ਕਿ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ। ਪਰ ਹੋਈਆਂ ਨਹੀਂ ਹੈ। ਸ਼ੁਰੂ ਪਤਾ ਨਹੀਂ ਕਿਉਂ? ਉਹਦੇ, ਹੋਣ ਤੇ ਚਲੋ, ਥੋੜਾ ਠੰਡਾ ਤੇ ਹੋਵੇ ਨਾ
ਸਹੀ ਗੱਲ ਆ ਐ।
ਨਹੀਂ ਤਾਂ ਜਦੋਂ। ਪਿਛਲੀ ਵਾਰੀ ਘੁੰਮਣ ਗਏ ਹਾਂ ਤਾਂ, ਇੱਥੋਂ ਸਾਨੂੰ ਲੋਕੀ ਕੈਂਦੇ ਸੀ। ਇੱਥੇ ਵੀ ਬੜਾ ਠੰਡਾ ਏ। ਇੱਥੇ ਵੀ ਬੜੇ ਬੱਦਲ ਬਣੇ, ਇੱਥੇ ਵੀ ਬੜੀਆਂ। ਐਤਕੀ ਗਏ ਨਹੀਂ? ਐਦਕੀ ਕੋਈ ਬਾਰਿਸ਼ ' ਨਹੀਂ ਲੱਭਣ ਡਇ ਅਜੇ।
ਹਾਂ- ਹਾਂ!
ਆਈਆਂ ਤੇ, ਸ਼ੁਰੂ ਹੋਈਆਂ ਤੇ ਪਤਾ ਪਤਾ ਨਹੀਂ ਲੱਗਣਾ ਕਦੋਂ ਹੋ ਜਾਣੀ ਆ। ਉਹੀ ਨਾ ਚਲੋ ਹੋਰ ਵਧੀਆ। ਨਹੀਂ -ਨਹੀਂ ਘਰ ਈ ਸੀ। ਹਾਂ, ਚਲੋ ਠੀਕ ਐ।